ਹੈਲੋ।
ਹਾਂਜੀ,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
ਠੀਕ ਠਾਕ ਹੋ?
ਹਾਂਜੀ ਤੁਸੀਂ ਸੁਣਾਓ ਠੀਕ ਹੋ?
ਬਸ ਵਧੀਆ ਜੀ, ਵਧੀਆ, ਹੋਰ ਦੱਸੋ? ਬਸ ਵਿਹਲਾ ਸੀ ਮੈਂ ਕਿਹਾ ਫੋਨ ਕਰ ਲਾਂ ਤੁਹਾਨੂੰ।
ਹਾਂਜੀ, ਮੈਂ ਬਸ ਖਾਣੇ ਦੀ ਤਿਆਰੀ ਕਰ ਰਹੀ ਸੀ।
ਓਕੇ ਜੀ, ਓਕੇ ਜੀ ਅੱਜ ਕੱਲ ਦੇਖੋ ਵੈਦਰ ਕਿੰਨਾ। ਚੇਂਜ ਹੋ ਰਿਹਾ ਆ ਹਨਾ ਕਦੀ ਧੁੱਪ ਆ ਰਹੀ ਆ ਹੁਣ ਦੇਖੋ ਧੁੱਪ ਈ ਨਹੀਂ ਆ।
ਹਮ ਹਮ ਹਮ।
ਕਦੀ ਬਹੁਤ ਜ਼ਿਆਦਾ ਧੁੱਪ ਆ ਜਾਂਦੀ ਐ ਕਦੀ ਬਹੁਤ ਘੱਟ ਹੋ ਜਾਂਦੀ ਹੈ। ਤਾਂ ਤਾ ਪੈ ਜਾਂਦੀ ਹੁਣ ਦੇਖੋ ਪਿਛਲੇ ਸੀਜ਼ਨ ਕਿੰਨੀ ਗਰਮੀ ਸੀ।
ਹਾਂਜੀ, ਹਾਂਜੀ ਗਰਮੀ ਤੇ ਪੈ ਰਹੀ ਬਹੁਤ ਜ਼ਿਆਦਾ।
ਕੁਛ ਆਪਣਾ। ਆਪਣਾ ਏ ਸੀ ਵਗੈਰਾ ਚੱਲਦੇ ਹਨ ਨਾ ਉਹਦੇ ਕਰਕੇ ਬਹੁਤ।
ਹਾਂਜੀ -ਹਾਂਜੀ ਲੋਕੀ ਬੜੇ ਏ ਸੀ। ਚਲਾ ਆਦੇ ਗਰਮੀ ਕਰਕੇ ਬਹੁਤ ਹਾਲਤ ਖ਼ਰਾਬ ਹੈ ਲੋਕੀ।
ਹਾਂਜੀ -ਹਾਂਜੀ ਹੁਣ ਕਾਰਾਂ ਤੇ ਵੀ ਏਸੀ ਚੱਲਦੇ ਨੇ। ਆਪਣਾ ਉਹ ਵੀ ਆਪਣਾ ਗਰਮ ਹਵਾਵਾਂ। ਜੀ- ਜੀ ਉਹ ਵੀ ਗਰਮ ਹਵਾਵਾਂ ਚੱਲਦੀਆਂ ਆ ਸੜਦਾ ਆ ਉਹ ਵੀ। ਜੀ-ਜੀ।
ਦੇਖੋ ਪਹਿਲੇ ਜਿਹੜੀ ਗਰਮੀਆਂ ਦੇ ਵਿੱਚ ਨਾ ਪੇੜ ਦੀ ਹਵਾ ਲੈਂਦੇ ਸੀ ਲੋਕੀ ਪੇੜਾਂ ਦੀ ਹਵਾ ਲੈਂਦੇ ਸੀ। ਪੇੜ ਦੇ ਥੱਲੇ ਅੱਜ ਕੱਲ੍ਹ ਦੇਖੋ ਏਸੀ ਦੇ ਨੀਚੇ। ਨੀਚੇ ਹਟਦੇ ਹੀ ਨਹੀਂ।
ਜੀ ਹਟਦੇ ਹੀ ਨੀ ਹੁੰਦੇ ਏ ਸੀ ਦੇ ਥੱਲੋਂ ਹਟਦੇ ਹੀ ਨੀ ਜੀ।
ਤੁਹਾਨੂੰ ਚਾਲੀ ਕਹਿ ਦਿੱਤਾ।
ਹਾਂਜੀ ਹਾਂਜੀ।
ਪਹਿਲੇ ਪੇੜਾਂ ਦੇ ਥੱਲੇ ਬਹਿ ਕੇ ਠੰਡੀਆਂ ਹਵਾਂਵਾਂ ਅਸੀਂ ਬਹੁਤ। ਇਹ ਸਾਡੇ ਟਾਈਮ ਤੇ ਏਸੀ ਹੈ ਈ ਨਹੀਂ ਸੀ।
ਆਪਾਂ ਵੀ ਪਹਿਲਾਂ। ਇਦਾਂ ਈ ਰਹਿੰਦੇ ਸੀ ਹੁਣ ਫੇਰ ਅਸੀਂ ਸ਼ਹਿਰ ਚ ਆ ਗਏ ਆ ਹੁਣ। ਫਿਰ ਏਸੀ ਹਰ ਘਰ ਘਰ ਚ ਏਸੀ ਆ।
ਹਰ ਘਰ ਵਿੱਚ ਏਸੀ ਆ। ਜਿਸ ਘਰ ਵਿੱਚ ਦੇਖੋ ਏਸੀ ਏਸੀ ਬਗੈਰ ਜ਼ਿੰਦਗੀ ਨੀਂ ਉਹਨਾਂ ਦੀ। ਬੈਣੀ ਗਰਮੀ ਚ।
ਜਿੰਦਗੀ ਹੈ ਨਹੀਂ ਏਸੀ ਤੋਂ ਬਗੈਰ ਤੇ ਬਹੁਤ। ਨਾਲ ਗਰਮੀ ਵੀ ਤੇ ਗਰਮੀ ਬਹੁਤ ਜ਼ਿਆਦਾ ਪੈਂਦੀ ਆ।
ਫੋਰਟੀ ਏਟ ਹੈਗੀ ਸਾਰੀ ਟੈਂਪਰੇਚਰ ਜਿਹੜਾ ਇਹਨਾਂ ਦਾ।
ਐਤਕੀ ਫੋਰਟੀ ਏਟ ਡਿਗਰੀ ਟੈਂਪਰੇਚਰ ਗਿਆ ਆ ਹਾਂਜੀ। ਠੰਡ ਵੀ ਬਹੁਤ ਪੈਣ ਲੱਗ ਗਈ ਹੁਣ ਨਾਲ਼ੇ ਹੁਣ ਤਾਂ ਵੈਸੇ ਗਰਮੀ ਆਪਣਾ ਇਕ। ਗਰਮੀ ਪੈ ਰਹੀ ਹੈ ਉਹ ਨਾਲ ਪਲਾਸਟਿਕ ਵੀ ਮੈਲਟ ਹੋ ਰਹੇ ਨੇ। ਇਕ ਰੋਡ ਤੇ ਜਿਹੜੀ ਤਾਰ ਹੈ ਉਹ ਵੀ ਮੈਲਟ ਹੋ ਕੇ ਬਾਹਰ ਆ ਰਹੀ ਹੈ।
ਤੋ ਹਾਂਜੀ ਹਾਂਜੀ ਗਰਮੀ ਕਰਕੇ ਦੇਖੋ। ਜਿਹੜੇ ਮਜ਼ਦੂਰ ਕੰਮ ਕਰ ਰਹੇ, ਗਰਮੀ ਚ ਖੂਨ ਪਸੀਨਾ ਆਪਣੇ ਰੋਟੀ ਰੋਜ਼ੀ ਕਰਦੇ ਨੇ, ਉਹ ਵਾਸਤੇ ਕਿੰਨੀ ਗਰਮੀ ਹੋਣੀ ਹੈ, ਅਸੀਂ ਤੇ ਫੇਰ ਏੇ ਸੀ ਥੱਲੇ ਗੁਜ਼ਾਰਾ ਕਰਨੇ ਆ। ਉਹ ਵੀ ਦੇਖੋ ਵਿਚਾਰੇ, ਕਿੱਦਾਂ ਗੁਜ਼ਾਰਾ ਕਰ ਲਏ।
ਹਾਂਜੀ, ਵੈਦਰ ਤੇ ਵੀ ਬਹੁਤ ਇਫੈਕਟ ਪੈਂਦਾ ਆ, ਏ ਸੀ ਦਾ।
ਹਾਂਜੀ ਹਾਂਜੀ।
ਹੁਣ ਵੇਖੋ ਕਿੱਦਾਂ ਦਾ ਮੌਸਮ ਹੋਯਾ ਦਾ ਐ, ਥੋੜ੍ਹਾ ਜਹਾ ਬਰਸਾਤ ਲਾਆ ਦਾ, ਕਦੀ ਧੁੱਪ ਆ ਜਾਂਦੀ। ਕਦੀ ਬਰਸਾਤ ਆ ਜਾਂਦੀ ਐ।
ਚੇਂਜ ਹੋ ਜਾਂਦਾ ਅੱਗੇ ਮੌਸਮ।
ਹਾਂਜੀ।
ਹਾਂਜੀ ਹੁਣ ਇੱਥੇ ਵੀ, ਇਹੀ ਅੱਜ ਧੁੱਪ ਆ ਰਹੀ ਆ। ਇੱਥੇ ਬਹੁਤ ਜ਼ਿਆਦਾ ਗਰਮੀ ਹੈ। ਕੱਲ ਬਰਸਾਤ ਹੋਈ ਹੈ, ਨਾਈਟ ਨੂੰ, ਤੇ ਹੁਣ ਗਰਮੀ ਬੜੀ ਹੋ ਗਈ ਏ। ਉਮਸ, ਉਮਸ ਜੀ ਹੋ ਜਾਂਦੀ ਏ, ਬਾਰਿਸ਼
ਹਾਂ, ਸਵੇਰੇ ਆਪਣਾ ਸਹੀ ਰਹਿੰਦਾ ਆ, ਰਾਤੀ ਥੋੜ੍ਹੀ ਜਿਹੀ। ਠੰਡ ਹੋ ਜਾਂਦੀ, ਸਵੇਰੇ ਦੇ ਇੱਧਰ ਲੂ ਚੱਲਦੀ ਹੈ, ਸ਼ਹਿਰ ਜ ਤੇ ਲੂ ਚੱਲਦੀ ਹੈ। ਜੇ ਥੋੜਾ ਪਿੰਡ ਵੱਲ ਚੱਲ ਜਾਓ, ਉੱਧਰ ਥੋੜਾ ਠੀਕ ਲੱਗਦਾ, ਉੱਧਰ ਫੇਰ ਖਤ ਵਗੈਰਾ ਆ ਜਾਂਦੇ ਆ ਨਾ ਫੇਰ
ਹੂ ਅੱਜ ਕੱਲ੍ਹ ਬਹੁਤ ਜ਼ਿਆਦਾ ਗਰਮੀ ਹੈ, ਗਰਮੀ ਕਰਕੇ ਦੇਖੋ ਬੰਦੇ ਕਿੰਨੇ। ਮੁਸੀਬਤ ਚ ਆਉਦੇ ਨੇ, ਕਿੰਨੇ ਬਿਮਾਰ ਹੋ ਜਾਂਦੇ ਬੰਦੇ।
ਹਾਂਜੀ।
ਹਾਂਜੀ, ਹੋਸਪਿਟਲ ਦੇਖੋ ਕਿੰਨੇ ਨੂੰ ਚੱਕਰ ਆਉਂਦੇ ਨੇ, ਬੀ ਪੀ ਲੋ ਜਾਂਦਾ ਦੇ
ਬੀ ਪੀ ਲੋ ਹੋ ਜਾਂਦਾ ਆ, ਹਾਂਜੀ ਹਾਂਜੀ। ਗਲੂਕੋਜ ਦੀ ਕਮੀ ਹੋ ਜਾਂਦੀ ਹੈ ਅੰਦਰ, ਪਾਣੀ ਦੀ ਕਮੀ ਹੋ ਜਾਂਦੀ ਹੈ।
ਬਹੁਤ ਜ਼ਿਆਦਾ ਐ, ਐ ਤੇ ਟਾਈਮ ਖੇਡਣਾ ਵੀ ਨਹੀ ਚਾਹੀਦਾ ਆਪਣਾ ਘੱਟ ਹੀ ਕਰਨਾ ਚਾਹੀਦਾ ਆ ਇਸ ਟਾਈਮ, ਵੈਸੇ ਤੇ ਆਪਣਾ। ਪੰਜਾਬ ਸਾਈਡ ਤੇ, ਹਰਿਆਣੇ ਸਾਈਡ ਤੇ, ਉਹ ਇਲਾਕਿਆ ਸੀ ਬਈ, ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਬੰਦੇ ਨੇ
ਹਾਂਜੀ ਸਾਡੇ ਪੰਜਾਬ ਸਾਈਡ ਇਆ ਹੀ ਹੈ
ਗਰਮੀ ਬਹੁਤ
ਬਹੁਤ ਜ਼ਿਆਦਾ
ਵਧੀਆ ਆਪਣਾ ਸਰਕਾਰ ਨੇ ਵੇਖਿਆ ਆ ਕਿ
ਹਾਂਜੀ ਹਾਂਜੀ।
ਤੇ ਆਪਣਾ ਹੁਣ, ਸਰਦੀ ਵੀ ਬਹੁਤ ਪੈਣ ਲੱਗ ਗਈ ਆ।
ਹੂ ਹੂ ਹੂ ਪੰਜਾਬ ਦਾ ਤਾਂ ਬੁਰਾ ਹਾਲ ਖ਼ਰਾਬ ਹੋਇਆ ਦਾ ਗਰਮੀ ਦਾ, ਦੇਖੋ ਪੂਰਾ ਗਰਮੀ
ਬਹੁਤ ਜਿਆਦਾ ਬੁਰਾ ਹਾਲ ਹੈ।
ਦਾ ਸਾਡਾ
ਨਹੀਂ ਨਿਕਲਦਾ ਏ ਸੀ ਤੋਂ ਬਾਹਰ ਕੋਈ ਨੀ ਨਿਕਲਦਾ ਰਿਹਾ, ਕੋਈ ਜਾ ਨ ਰਿਹਾ, ਕਿੱਧਰ ਵੀ ਜਾਣਾ ਤੇ ਗੱਡੀ ਚ ਜਾਣਾ ਆ, ਜਿੱਧਰ ਵੀ ਜਾਣਾ ਆ, ਗੱਡੀ ਚ ਜਾਣਾ ਆ, ਏ ਸੀ ਚ ਹੀ ਜਾਣਾ ਆ
ਬਸ ਅੱਜ ਕੱਲ੍ਹ ਸਫ਼ਰ ਵੀ ਲੋਕੀ ਗੱਡੀ ਚ ਹੀ ਕਰਦੇ ਨੇ ਜ਼ਿਆਦਾਤਰ, ਏ ਸੀ ਲੱ ਹੁੰਦੀ ਹੈ, ਉਹਦਾ ਗਰਮੀ ਚ ਨਹੀਂ ਹੋਇਆ ਜਾਂਦਾ, ਛੋਟੇ ਬੱਚਿਆਂ ਨਾਲ ਨਿਕਲਣਾ ਬੜਾ
ਹਾਂਜੀ, ਹੁਣ ਬਸ ਹੁਣ ਇਹ ਬਰਸਾਤਾਂ ਦਾ ਸੀਜਨ ਹੁੰਦਾ ਹੈ, ਇਹ ਵਾਲਾ ਜੁਲਾਈ। ਦਾ, ਜੂਨ ਦੀ ਐਂਡ ਦਾ ਹੁ, ਹਜੇ ਤੱਕ ਬਰਸਾਤਾਂ ਵੀ ਨੀ ਲੱਗੀਆਂ ਵੇਖੋ, ਵੈਦਰ ਚ ਦਿੱਕਤ ਆਈ ਦੀ ਹੈ
ਬੜੀ ਦਿੱਕਤ ਹੁੰਦੀ ਏ ਹਾਂਜੀ। ਹੋਰ ਓਧਰ ਦਾ ਮੌਸਮ ਹਾਂਜੀ, ਤੁਹਾਡਾ ਉੱਧਰ ਦਾ ਮੌਸਮ
ਸਾਡੇ ਇੱਧਰ ਦਾ ਮੌਸਮ, ਇਸ ਟਾਈਮ ਧੁੱਪ ਹਲਕੀ ਹਲਕੀ ਹੈ, ਪਰ ਉਵੇਂ ਗਰਮੀ ਬਹੁਤ ਹੈ। ਗੁੰਮਸ ਬਨੀ ਦੀ ਹੈ ਗੁੰਮਸ ਹਾਂ, ਹਵਾ ਚੱਲੇ ਨਾ- ਹਾਂਜੀ ਹਾਂਜੀ! ਜੇ ਹਵਾ ਚੱਲੇ ਨਾ ਫੇਰ ਠੀਕ ਹੋ ਜਾਏ ਟੈਂਪਰੇਚਰ ਹਵਾ ਹੀ ਨਹੀਂ ਚੱਲਦੀ, ਹਵਾ ਚੱਲਦੀ ਆ- ਫਿਰ ਉਹ ਅਗਰ ਜੇ ਐਕਟੀਵਾ ਜਾਂ ਬਾਈਕ ਤੇ ਜਾਓ ਕਿੱਧਰ ਉਹ ਫਿਰ ਲੂ- ਲੂ ਲੱਗਦੀ ਹੈ ਫਿਰ ਬਾਜੂਆਂ ਤੇ, ਮਾਸਕ ਤੇ ਐਤਕੀ ਤੇ ਫੇਸ ਫੂਸ ਕਵਰ ਕਰਕੇ ਜਾਣਾ- ਚਾਹੀਦਾ ਕਿੱਧਰ ਵੀ ਜਾਣਾ! ਅਜੇ ਲੂ ਬੜੀ ਗੰਦੀ ਲੱਗਦੀ ਹੈ ਹਾਂਜੀ-
ਲੱਗਦੀ ਬੜੀ ਗੰਦੀ ਫੇਰ ਉਹ ਬੱਚਿਆਂ ਨੂੰ ਲੱਗ ਜਾਣਾ ਫੇਰ ਬੜਾ ਔਖਾ-
ਹਾਂਜੀ ਹਾਂਜੀ ਹੂ ਹੂ ਹੂ ਐਵੇਂ ਚੱਲ ਰਿਹਾ ਵ ਇਧਰ ਦਾ ਤੇ ਸਿਸਟਮ- ਗਰਮੀ ਐਤਕੀ ਬਹੁਤ ਜ਼ਿਆਦਾ ਪੈ ਰਹੀ ਏ।
ਬੋ ਜਾਦਾ ਕੋਈ ਮਾਰਕੀਟ ਨੀ ਜਾ ਸਕਦਾ ਕੋਈ ਬਾਰ ਨਿਕਲਦੇ ਸਕੂਲ ਬੱ ਚਾ ਜਾਂਦਾ ਦੇਖੋ ਕਿੰਨੀ ਗਰਮੀ ਚ ਜਾਂਦਾ ਬੱਚੇ ਸਕੂਲ ਆਂਦਾ ਵੀ।
ਨੰਗੇ ਪੈਰ ਬੱਚਾ ਬਾਰ ਨੀ ਜਾ ਸਕਦਾ।
ਹਾਂਜੀ।
ਬੋਤ ਜਾਦਾ ਤੱਤੀ ਧੁਪ ਪੈਰੀ ਏ।
ਹਾਂਜੀ-ਹਾਂਜੀ ਬੋ ਜਾਦਾ ਗਰਮੀ ਐ।
ਤੇ ਆਪਣਾ ਓਧਰ ਵੀ, ਤੁਹਾਡੇ ਸ਼ੈਰ ਵੀ ਓਧਰ ਵੀ ਏਦਾਂ ਈ ਐ।
ਹਾਂਜੀ-ਹਾਂਜੀ, ਸਾਡੇ ਸੈਰ ਵੀ ਆਈ ਦੇਖੋ ਹੁਣ ਇੰਨੀ ਧੁੱਪ ਹੋਈ ਦੀ ਐ। ਹੁਣ ਅਸੀਂ ਮਾਰਕੀਟ ਜਾਣ ਦੀ ਸੋਚਨੇ ਆ ਚਲੋ ਕੁੱਛ ਸਮਾਨ ਖਰੀਦਣਾ ਏ। ਸਾਡੇ ਕੋਲ ਜਾਇਆ ਨੀ ਜਾਣਾ। ਆਹੋ।
ਹਾਂਜੀ।
ਹਾਂਜੀ। ਇੱਧਰ ਧੁੱਪ ਬਹੁਤ ਜ਼ਿਆਦਾ ਆ ਰਹੀ ਹੈ ਹੁਣ ਦੇਖਾਂਗੇ ਸ਼ਾਮ ਨੂੰ ਨਿਕਲਾਂਗੇ ਠੰਡਾ ਮੌਸਮ ਹੋਏਗਾ ਬਹੁਤ ਜ਼ਿਆਦਾ ਧੁੱਪ
ਜੀ ਜੀ, ਹਾਂ ਸ਼ਾਮ ਨੂੰ ਹੀ ਜਾਇ ਜਾਏਗਾ ਬਾਜ਼ਾਰ ਤੇ ਜੀ ਜੀ ਇਹ, ਬਹੁਤ ਹੀ ਬੁਰਾ ਹਾਲ ਆ ਆਪਾਂ ਖੇਡਦੇ ਹਾਂ ਐਤਵਾਰ। ਸਵੇਰੇ ਸਵੇਰੇ। ਤੇ ਜ ਧੁੱਪ ਨਿਕਲਦੀ ਆ ਬੁਰਾ ਹਾਲ ਹੋ ਜਾਂਦਾ ਆ ਸਾਰਿਆਂ ਦਾ ਸਾਰਿਆਂ ਦਾ ਡਾਊਨ ਹੋ ਜਾਂਦਾ ਆ।
ਦੇਖੋ ਗਰਮੀ ਨੇ ਬਹੁਤ ਬੁਰਾ ਹਾਲ ਕੀਤਾ ਉਹ ਤਾ ਬਹੁਤ ਜ਼ਿਆਦਾ
ਹਾਂਜੀ ਹਾਂਜੀ ਜੀ
ਹਾਂਜੀ। ਜਿੰਨਾ ਬਚ ਸਕੇ ਬਸ ਣਾ ਚਾਹੀਏ ਗਰਮੀ ਤੋਂ ਦੇਖੋ ਅਸੀਂ ਕਹਿੰਦੇ ਹਮ।
ਹੋਰ ਉਹ ਜੈਪੁਰ ਵਾਲੀ ਸਾਈਡ ਵੀ ਏਦਾਂ ਹੀ ਮੌਸਮ ਹੈ।
ਹਾਂਜੀ।
ਜੈਪੁਰ ਦੇਖ ਲੋ, ਰਾਜਸਥਾਨ ਦੇਖ ਲੋ ਪਾੜ ਬਿਲਕੁੱਲ ਤੱਪਦੇ ਹੁੰਦੇ ਨੇ ਗਰਮੀਆਂ ਚ।
ਹਾਂਜੀ ਜੀ ਜੀ ਜੀ ਬੋ ਜਦਾ ਗਰਮੀ ਪੈਰੀ ਨਾ ਐਤਕੀ।
ਹਾਂਜੀ ਹੁਣ ਮੈਂ ਘੁੰਮਣ ਆਈਦੀ ਰਾਜਸਥਾਨ ਵਿੱਚ। ਤੇ ਬੋਤ ਜਾਦਾ ਗਰਮੀ ਏ। ਦਿਲ ਨੀ ਕਰਦਾ ਵਾ ਮੇਰਾ ਕਿੱਥੇ ਜਾਣ ਨੂੰ, ਬਸ ਵੋਟਰ ਪਾਰ ਗਏ ਆ ਗਰਮੀ ਚ ਬਸ ਓ ਥੋੜੀ ਗਰਮੀ ਚ ਲੱਗਣ ਸੀ ਮੈਂ ਕਿਆ ਚੱਲ ਬੱਚਿਆਂ ਨਾਲ ਇਨਜੋਅ ਕਰ ਕੈਨੇ ਆ ਵਾਟਰ ਪਾਰਕ ਵਿੱਚ।
ਹੂੰ-ਹੂੰ-ਹੂੰ-ਹੂੰ-ਹੂੰ ਵਧੀਆ ਗੱਲ ਐ ਬੋਤ ਜਾਦਾ ਆਪਣਾ ਗਰਮੀ ਬੋਤ ਜਾਦਾ ਪੈਰੀ ਐ ਜਾਇਆ ਵੀ ਨੀ ਜਾਣਾ ਕਿੱਧਰ ਵੀ। ਤੇ ਬਿਮਾਰੀਆਂ ਵੀ ਬੋਤ ਐ ਅੱਜ ਗਰਮੀ ਕਰਕੇ ਬੋ
ਬੋਤ ਜਾਦਾ ਬਿਮਾਰੀ ਬ ਹਾਂਜੀ ਚੱਕਰ ਆਰੇ। ਕਿਸੇ ਨੂੰ ਲੂ ਲੱਗਦੀ ਪਈ ਏ, ਕਿਸੇ ਨੂੰ ਗਰਮੀ ਨਾਲ ਖਾਇਆ ਨੀ ਪਚਦਾ ਪਿਆ ਅੰਦਰ। ਇਸ ਮੌਸਮ ਤਾਂ ਖਾਇਆ ਵੀ ਨੀ ਜਾਂਦਾ ਕੋਈ ਸਈ ਤਰੀ ਚੀਜ਼।
ਹਾਂਜੀ, ਲਿਕਵੀਡ ਹੀ ਖਾਆ, ਲੀਕਵੀਡ ਪੀਆ ਜਾਂਦਾ ਏ।
ਲਿਮਿਟ ਖਾਇਆ ਜਾਂਦਾ ਹਾਂਜੀ, ਬਸ ਹਲਕਾ ਫੁਲਕਾ ਖਾਇਆ ਜਾਂਦਾ।
ਜੀ-ਜੀ, ਗਰਮ ਸਮਾਨ ਤੇ ਅਵੋਇਡ ਈ ਕਰਦਾ ਐ ਬੰਦਾ।
ਅਵੋਇਡ ਕਰਦਾ ਹਾਂਜੀ-ਹਾਂਜੀ, ਡਰਾਈ ਫਰੂਟਸ ਲੈਲੋ ਦੇਖੋ। ਤਾਂ ਵੀ ਹਾਂਜੀ।
ਬੋਤ ਪੇਟ ਦੀ ਦਿੱਕਤ ਹੋ ਜਾਂਦੀ, ਸਮੱਸਿਆ ਹੋ ਜਾਂਦੀ ਆ।
ਬੋਤ ਜਾਦਾ ਸਮੱਸਿਆ ਹੋ ਜਾਂਦੀ ਆ।
ਐਵੇਂ ਈ ਜਾ ਰਿਆ ਸਾਰਾ ਈ ਸਾਰਾ
ਹਾਂਜੀ।
ਅਪਣਾ, ਅਪਣਾ ਹੁਣ ਤੇ ਕੱਪੜੇ ਵੀ ਨੀ ਪਾਏ ਜਾਂਦੇ। ਡੀ ਗਰਮੀ ਹੋ ਗਈ ਏ ਯਾਰ, ਕੱਪੜੇ ਪਾਓ ਨਾਲੇ ਪਸੀਨੋ ਪਸੀਨ।
ਪਿਓਰ ਕੋਟਨ ਦੇ ਕੱਪੜੇ ਪਾਏ ਜਾਂਦੇ, ਬਿਲਕੁਲ ਹਲਕੇ ਬੱਚਿਆਂ ਨੂੰ ਵੀ।
ਹਾਂਜੀ-ਹਾਂਜੀ, ਤੇ ਬੌਹਤ ਨਾਲੇ ਠੰਡ ਉ ਅਪਣਾ, ਗਰਮੀ ਐਡੀ ਲੱਗਦੀ ਯਾਰ ਗਿੱਲੇ ਹੋ ਜਾਂਦੇ ਨੇ ਨਾਲ ਈ। ਦੋ ਮਿੰਟ ਚ, ਜਿੰਮ ਵੀ ਨੀ ਕਰੀ ਜਾਂਦੀ ਹੁਣ ਤੇ, ਵਰਕ ਆਊਟ ਵੀ ਨਹੀਂ ਕਰਿਆ ਵਰਕ ਆਊਟ ਵੀ ਨੀ ਕਰਿਆ ਜਾਂਦਾ ਹੁਣ ਤੇ, ਪਾਣੀ ਜਿੰਨਾ ਹੋ ਸਕ ਕੇ ਪਾਣੀ ਪੀਆ ਜਾਂਦਾ ਆ, ਉਹ ਪਾਣੀ ਵੀ ਕਿੰਨਾ ਕੁ ਪੀ ਲੇ ਬੰਦਾ? ਅਫਾਰਾ ਜੇਆ ਹੋ ਜਾਂਦਾ ਆ ਪੇਟ ਚ।
ਹਾਂਜੀ-ਹਾਂਜੀ, ਪਾਣੀ ਪੀ-ਪੀ ਕੇ ਫਾਰਾ ਹੋ ਜਾਂਦਾ ਏ, ਨਾ ਕੁਛ ਫੇ ਭੁੱਖ ਲੱਗਣੀ ਨੀ, ਨਾ ਕੁਛ ਜਾਣਾ ਫੇਰ ਅੰਦਰ।
ਕੁੱਛ ਵੀ ਨੀ ਜਾਂਦਾ ਅੰਦਰ, ਨੀ ਜਾਂਦਾ।
ਬੋਤ ਈ ਕੰਮ ਖਰਾਬ ਐ।
ਬੋਤ ਜਾਦਾ, ਹੁਣ ਮੈਂ ਨਾਸ਼ਤਾ ਸਵੇਰ ਦਾ ਨੀ ਕੀਤਾ, ਮੇਰੇ ਦਿਲ ਨੀ ਕਰਦਾ ਬਆ ਗਰਮੀ ਕਰਕੇ। ਹੁਣ ਮੈਂ ਕਿਚਨ ਇੱਚ ਰੋਟੀ ਬਣਾ ਰਈ ਗਰਮੀ
ਹੂੰ।
ਹਾਂਜੀ।
ਬਸ ਸਮੱਸਿਆ ਐਹੀ ਐ, ਕੀ ਆਪਣਾ ਘਰੇ ਬੋ ਦਿਨਾਂ ਦੇ ਓ ਅਪਣਾ ਠੰਡਾ ਸਮਾਨ ਖਾਓ, ਗੋਂਦ ਕਤੀਰਾ ਵਗੈਰਾ ਖਾਓ।
ਓਹ ਤੇ ਲਈਦਾ ਹੁਣ, ਆਪਾਂ ਲੈਂਨੇ ਆ, ਬੱਚਿਆਂ ਨੂੰ ਵੀ ਦਿੰਨੇ ਆ। ਗਰਮੀ ਏ, ਉਹ ਤੇ ਜ਼ਰੂਰ ਹੀ ਲੈਂਨੇ ਆ, ਹਰ ਗਰਮੀ ਚ ਲੈਂਨੇ ਆ, ਕਿਉਂਕਿ ਉਹ ਸਭ ਤੋਂ ਅੱਛਾ ਹੈਗਾ, ਗਰਮੀ ਇੱਚ ਆਈਸ ਕਰ੍ਰੀਮ ਹੋ ਗਈ, ਠੰਡੀ ਚੀਜ਼ਾਂ ਬੋਤ ਅਛ, ਜੂਸ ਵਗੈਰਾ ਓ ਲੈਣਾ ਜ਼ਰੂਰੀ ਏ।
ਹਾਂਜੀ ਬਿਲਕੁੱਲ-ਬਿਲਕੁੱਲ, ਬੋਤ ਜਾਦਾ ਜ਼ਰੂਰੀ ਏ ਜੀ।
ਕਿਉਕਿ ਸ਼ਰੀਰ ਨੂੰ ਅੰਦਰ ਸੇ ਗਰਮ ਹੋ ਜਾਂਦਾ ਏ, ਗਰਮੀ ਨਾਲ।
ਹਾਂਜੀ, ਬਿਲਕੁਲ-ਬਿਲਕੁਲ, ਗਰਮ ਹੋ ਜਾਂਦਾ ਆ। ਚਲੋ ਤੁਆਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਹਾਂਜੀ ਮੈਨੂੰ ਵੀ, ਹਾਂਜੀ ਓਕੇ, ਸਤਿ ਸ੍ਰੀ ਅਕਾਲ ਜੀ। ਸਤਿਸ਼੍ਰੀਆ।